ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਹੋ।
ਬਸ ਵਧੀਆ ਆਪ ਸੁਣਾਓ ਕੀ ਕਰ ਰਹੇ ਹੋ।
ਮੈਂ ਵਧੀਆਤੁਸੀਂ ਠੀਕ ਹੋ ਨਾਸ਼ਤਾ- ਪਾਣੀ ਕਰ ਲਿਆ ਤੁਸੀਂ ਠੀਕ ਹੋ। ਨਾਸ਼ਤਾ ਪਾਣੀ ਕਰ ਲਿਆ।
ਹਾਂਜੀ-ਹਾਂਜੀ ਆਪ ਠੀਕ ਹੋ।
ਹਾਂਜੀ-ਹਾਂਜੀ ਵਧੀਆ
ਹੋਰ ਸੁਣਾਓ ਕੀ ਕਰ ਰਹੇ ਹੋ ਅੱਜ ਕਲ ਮ ਦਾ ਮੌਸਮ ਕੈਸਾ ਹੈ ਉੱਧਰ
ਅਰੇ ਯਾਰ ਇੱਥੇ ਬਹੁਤ ਗਰਮੀ ਆ ਮੈਂ ਸੋਚਦੀ ਸੀ ਕਿ ਅਸੀਂ ਜਾਈਏ। ਲੇਕਿਨ ਯਾਰ ਇਹ ਵੇ ਵੈਦਰ ਬਹੁਤ ਚੇਂਜ ਹੋ ਰਿਹਾ ਮਤਲਬ ਕਦੀ ਤੇ ਇੰਨੀ ਹਨੇਰੀ ਤੇ ਇੰਨੇ ਤੂਫਾਨ ਤੇ ਕਦੀ ਫਿਰ ਇੰਨਾ ਧੁੱਪ ਇੰਨੀ ਗਰਮੀ ਬਾਹਰ ਜਾਣਾ ਨਹੀਂ ਹੋ ਰਿਹਾ ਸਾਡਾ ਅਸੀਂ ਸੋਚਿਆ ਸੀ। ਅਸੀਂ ਜਾਈਏ ਕਿਤੇ ਬਾਰ ਲੇਕਿਨ ਜਾਣ ਨਹੀਂ ਹੋ ਰਿਹਾ ਮੈਂ ਵੈਦਰ ਇੱਕ ਸੈਕਿੰਡ 'ਚ ਚੇਂਜ ਹੋ ਰਿਹਾ।
ਬਿਲਕੁਲ-ਬਿਲਕੁਲ ਪਤਾ ਹੀ ਨੀ ਲੱਗਦਾ ਹੈ ਮੌਸਮ ਸਾਡੇ ਇੱਧਰ ਵੀ ਇਹੀ ਹਿਸਾਬ ਹੈ ਸਵੇਰੇ ਮੌਸਮ ਗਰਮੀ ਵਾਲਾ ਹੋ ਜਾਂਦਾ ਆ ਦੁਪਹਿਰ ਵੇਲੇ ਮੌਸਮ ਫਿਰ ਠੀਕ ਹੋ ਜਾਂਦਾ ਆ।
ਯਾਰ ਗਰਮੀ ਏਨੀ ਹੈ ਏਨੀ ਬੰਦਾ ਬਿਲਕੁਲ ਬਾਹਰ ਨਹੀਂ ਨਿਕਲ ਸਕਦਾ ਪਤਾ ਕਿੰਨੀ ਗਰਮੀ ਹੈ।
ਤੇ ਮੈਨੂੰ ਪਿਆਸ ਹੀ ਬਹੁਤ ਲੱਗਦੀ ਹੈ ਤੁਸੀਂ ਇਹ ਵੀ ਟਰਾਈ ਕਰਨਾ ਪਾਣੀ ਪੀ-ਪੀ ਕੇ ਢੇਡ ਆਫਰ ਜਾਂਦਾ ਹੈ ਬੰਦਾ ਕਿੰਨਾ ਪਾਣੀ ਪੀਏ।
ਉਹੀ ਤਾਂ ਗੱਲ ਹੈ ਪਾਣੀ ਵੀ ਬੰਦਾ ਕਿੰਨਾ ਪੀਵੇ, ਇੰਨੀ ਗਰਮੀ ਹੋ ਰਹੀ ਹੈ ਬੱਚਿਆਂ ਨੂੰ ਆ ਕੀਤਾ ਕਿ ਪਾਣੀ ਨਿੰਬੂ ਪਾਣੀ ਜਾ ਕੁਝ ਬਣਾ ਕੇ ਦੋ ਤੇ ਨਕਸਰ ਪੱਕੇ ਕਰਦੇ ਨੇ। ਪੀਂਦੇ ਹੀ ਨਹੀਂ ਹੈਗੇ ਉਹ ਕਹਿੰਦੇ ਨਾ ਉਹਨੂੰ ਤਾਂ ਸਮਝ ਹੀ ਨਹੀਂ ਉਹ ਸਮਝਦੇ ਨਹੀਂ ਬ ਕਿ ਰਾਜੇ ਨਹੀਂ ਉਹਨਾਂ ਦੇ ਨੱਖਰੇ ਵੱਖਰੇ ਨੇ।
ਬਸ ਉਹ ਕੁਛ ਪੀਕੇ ਰਾਜੀ ਨਹੀਂ ਐ ਉਹਨਾਂ ਨੂੰ ਕੁਛ ਨਾ ਦੋ ਸਿਫਰ ਫੋਨ ਦੇ ਦੋ।
ਹਾਂਜੀ-ਹਾਂਜੀ ਅਤੇ ਉਹੀ ਤਾਂ ਗੱਲ ਹੁਨ ਉਹ ਵੈਦਰ ਚੇਂਜ ਹੋ ਰਿਹਾ ਉਹਦੇ ਕਰਕੇ ਉਹੁਨੂੰ ਹੋਦਾ ਕਿ ਵੀ ਚਲੋ ਬੱਚਿਆਂ ਨੂੰ ਇਹ ਸਭ ਗਰਮੀਆਂ ਕਰਕੇ ਥੋੜ੍ਹਾ ਠੰਡਾ ਜਿਵੇਂ ਉਹ ਗੂੰਦ ਕਤੀਰਾ ਬੰਦਾ ਭਿਓ ਕੇ ਨਾ। ਉਹਨੂੰ ਖੁਆ ਦਿੰਦਾ ਬੱਚਿਆਂ ਨੂੰ ਠੰਡਾ ਕਰਨ ਦੀ ਅਤੇ ਉਹ ਖ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਕੁਛ
ਨਹੀਂ-ਨਹੀਂ ਉਹਨਾਂ ਨੂੰ ਤੁਸੀਂ ਫਾਸਟ ਫੂਡ ਦੇ ਦੋ। ਫਾਸਟ ਫੂਡ ਨੂੰ ਮਨਾ ਨੀ ਕਰਨਗੇ ਉਹ ਤੁਹਾਡੇ ਇਹ ਚੀਜ਼ਾਂ ਨੂੰ ਮਨਾ ਕਰ ਦਿੰਦੇ।
ਬਿਲਕੁਲ -ਬਿਲਕੁਲ ਅਤੇ ਇੱਥੇ ਵੀ ਵੈਦਰ ਮੈਂ ਹੁਣ ਅਸੀਂ ਸੋਚਿਆ ਸੀ ਕਿ ਅਸੀਂ ਜਾਵਾਂਗੇ ਟੂਰ ਤੇ ਲੇਕਿਨ ਇੰਨਾ ਹੀ ਗਰਮੀ ਪੂਰੀ ਰਹੀ ਹੈ ਇੰਨਾੇ ਵੈਦਰ ਚੇਂਜ ਹੋ ਰਿਹਾ ਹੈ ਸਮਝ ਹੀ ਨਹੀਂ ਆ ਰਿਹਾ ਕੀ ਕਰੀਏ‌। ਬੱਚਿਆਂ ਦੀ ਛੁੱਟੀਆਂ ਸੀਗੀ ਅਸੀਂ ਸੋਚ ਕਿ ਚਲੋ ਛੁੱਟੀਆਂ ਨੇ ਬੱਚਿਆਂ ਦੀ ਤਾਂ ਅਸੀਂ ਚਲੋ। ਥੋੜਾ ਘੁਮਾਫਰਾ ਲੈਏ ਥੋੜਾ ਹਿੱਲ ਸਟੇਸ਼ਨ ਵਗੈਰਾ ਦੇਖ ਲੈਣਗੇ। ਥੋੜ੍ਹਾ ਬੱਚਿਆਂ ਦਾ ਮਨ ਕੁਛ ਹੋਰ ਹੋ ਜੂਗਾ ਨਾਲੇ ਬੱਚੇ ਘਰ ਬੈਠੇ-ਬੈਠੇ ਵੀ ਤੁਹਾਨੂੰ ਪਤਾ ਫੋਨ ਹੀ ਮੰਗਦੇ ਨੇ। ਵੇਲੇ ਦਿਮਾਗ ਤੋਂ ਤਾਂ ਉਹ ਕਰਕੇ ਮੈਂ ਕਿਹਾ ਚਲੋ ਥੋੜਾ ਘੁੰਮ ਆਂਣਗੇ ਲੇਕਿਨ ਉਹ ਗ ਗਰਮੀ ਕਰਕੇ ਏਨੀ ਔਰ ਧੁੱਪ ਕਰਕੇ ਨਾ ਜਾ ਨਹੀਂ ਪਾ ਰਹੇ ਕਿਤੇ
ਬਿਲਕੁਲ ਬਾਦਲ ਤਾਂ ਪਤਾ ਹੀ ਨੀ ਚੱਲ ਰਿਹਾ ਦੁਪਹਿਰੇ ਇੰਨੀ ਗਰਮੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਸ਼ਾਮੀ ਫਿਰ ਮੌਸਮ ਠੀਕ ਹੋ ਜਾਂਦਾ ਹੈ ਫਿਰ ਉਹੀ ਸਿਰ ਵਾਈ ਦਾ ਉਹੀ ਸਵੇਰ ਦੇ ਹਾਲਾਤ ਆ ਜਾਂਦੇ ਆ ਗਰਮੀ। ਬਾਹਰ ਜਾਣ ਦਾ ਮਨ ਨਹੀਂ ਕਰਦਾ ਕਿਤੇ ਆਪਾ ਇਹ ਹੁੰਦਾ ਕਿ ਬਸ ਆਪਣੇ ਕਮਰੇ ਚ ਬੈਠੇ। ਕਿਉਂਕਿ ਏ ਸੀ ਚਲਾ ਕੇ ਸੁੱਤੇ ਰਹੋ ਬਸ। ਕੋਈ ਨਾ ਕਹੇ ਰੋਟੀ ਬਣਾ ਰੋਟੀ ਖਾ ਜਾਂ ਇਹਂ ਕੰਮ ਕਰਦੇ।
ਏਸੀ ਏਸੀ ਤੋਂ ਫਿਰ ਔਫ ਹੀ ਨਹੀਂ ਹੁੰਦਾ। ਏ ਸੀ ਤੇ ਸਾਰਾ ਦਿਨ ਚੱਲਦਾ ਰਹਿੰਦਾ। ਨਾਲੇ ਏਸੀ ਚ ਬੈਠ ਕੇ ਨਾ ਫਿਰ ਬੰਦਾ ਹੋਰ ਬਾਹਰ ਨਹੀਂ ਜਾ ਸਕਦਾ।
ਨਹੀਂ ਨਹੀਂ ਪਹਿਲਾਂ ਏਸੀ ਜ਼ਿਆਦਾ ਸਾਡੇ ਸਰੀਰ ਨੂੰ ਖ਼ਰਾਬ ਵੀ ਕਰਦਾ ਪਰ। ਕੀ ਕਰੀਏ ਗਰਮੀ ਨੂੰ ਵੇਖ ਕੇ ਚਲਾਉਣਾ ਪੈਂਦਾ ਆ।
ਬੱਚੇ ਹੁਣ ਨਹੀਂ ਬੰਦ ਕਰਦੇ ਨਾ ਬੱਚਿਆਂ ਨੂੰ ਲੱਗਦੀ ਗਰਮੀ। ਉਹ ਨਹੀਂ ਬੰਦ ਕਰਦੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ। ਇਹ ਜ਼ਿਆਦਾ ਨੁਕਸਾਨ ਵੀ ਕਰੇਗਾ ਜਿਆਦਾ ਬੈਠਣਾ ਨਾ ਫਿਰ ਬਾਅਦ ਚ ਬਾਅਦ 'ਚ ਬੰਦਾ ਨੂੰ। ਬਾਹਰ ਨਹੀਂ ਜਾ ਸਕਦਾ ਕਿੱਤੇ। ਕਿਸੇ ਘਰ ਕਿਸੇ ਘਰ ਹੈਗਾ ਏ ਸੀ ਕਿਸੇ ਕੋਲ ਨਹੀਂ ਤੇ ਕਈ ਵਾਰੀ। ਥੋੜਾ ਕੰਫਰਟੇਬਲ ਨਹੀਂ ਰਹਿੰਦਾ ਬੰਦਾ ਕਿੱਤੇ ਜਾਂ ਕੇ।
ਬਿਲਕੁਲ। ਨਹੀਂ ਮੇਰੇ ਦਿਓ ਦਾ ਮੁੰਡਾ ਸੀ। ਮੈਨੂੰ ਬੋਲਿਆ ਸੀ ਕਿ ਮਤਲਬ ਛੋਟਾ ਸੀਗਾ ਛੇ ਸੱਤ ਮਹੀਨੇ ਦਾ। ਮੈ ਉਹਨੂੰ ਬੋਲਿਆ ਸੀ ਵੀ ਮੈਨੂੰ। ਨਾ ਨਾ ਨਾ ਕਰੋ ਪ੍ਰੈਫਰ ਏਸੀ ਵਗੈਰਾ ਕਿ ਕਿਸੀ ਦੇ ਘਰ ਦੇਖੋ ਹੈ ਕੋਈ। ਪੂਰਾ ਸੂਰਾ ਆ ਕਿਤੇ ਜਾਣਾ ਪੈ ਹੀ ਜਾਂਦਾ ਆ ਅਰਜੈਂਟਲੀ ਤੇ ਉੱਥੇ ਫੇਰ ਤੁਹਾਡਾ ਬੱਚਾ। ਕੀ ਕਰੇਗਾ ਉਹੀ ਹਿਸਾਬ ਹੋਇਆ ਕਿਤੇ ਜਾਣਾ ਪੈ ਗਿਆ ਅਰਜੈਂਟਲੀ ਛੇ ਮਹੀਨੇ ਦਾ ਬੱਚਾ। ਆਪਣੇ ਕਾਰ ਚ ਲੈ ਗਏ ਉਹ ਕਾਰ ਚ ਤਾਂ ਏ ਸੀ ਹੈਗਾ ਸੀ ਬੱਚਾ ਬਹਿ ਗਿਆ। ਹੁਣ ਉਹਨਾਂ ਦੇ ਘਰ ਏਸੀ ਨਹੀਂ ਸੀ ਹੁਣ ਉਹ ਤੇ ਕਿੱਥੇ ਬਵੇ। ਉਹ ਰੋ ਰੋ ਉਹਦੇ ਬੁਰੇ ਹਾਲ ਹੋ ਗਏ ਤੇ ਫੇਰ ਉਹਨੂੰ ਜਦੋਂ ਤੱਕ ਮਤਲਬ ਉਹ ਇੱਕ ਦੋ ਘੰਟੇ ਜੋ ਵੀ ਉਹਨੂੰ। ਇੱਥੇ ਰਹੇ ਤੇ ਉਹ ਦੀ ਵਾਈਫ ਆਪਣੇ ਬੱਚੇ। ਬੱਚੇ ਨੂੰ ਲੈ ਕੇ ਕਾਰ ਚ ਬੈਠੀ ਰਹੀ ਉਹ ਕਿੱਥੇ ਜਾਂਦੀ। ਉਹ ਜਿਵੇਂ ਹੀ ਉਹ ਬਾਹਰ ਤੇ ਉਹ ਰੋਣ ਲੱਗ ਜੇ ਏਸੀ ਉਹਨੂੰ ਆਦਤ ਬੜੀ ਗੰਦੀ ਪੈ ਗਈ। ਤੇ ਹੁਣ ਉਹਦਾ ਮੁੰਡਾ ਦੋ ਸਾਲ ਦਾ ਹੋਇਆ ਆ ਤੇ ਥੋੜ੍ਹੀ ਉਹਦੀ ਛੁਡਵਾਈ ਉਹਨਾਂ ਨੇ ਆਦਤ।
ਹਾਂਜੀ, ਹਾਂਜੀ। ਸਹੀ ਗੱਲ ਆ ਉਹੀ ਤਾਂ ਗੱਲ ਆ ਹੁਣ ਬੱਚਿਆਂ ਨੂੰ ਅਸੀਂ ਪਹਿਲੇ ਹੀ ਸਟਾਰਟਿੰਗ 'ਚ ਇਹ। ਵਿੱਚ ਪਾ ਉਹ ਪਾਵਾਂਗੇ ਅਤੇ ਦਿੱਕਤ ਹੈ। ਹੁਣ ਅਸੀਂ ਉਹਨੂੰ ਹੁਣ ਏਸੀ ਵਿਚ ਬੈਠੀਏ ਜ਼ਿਆਦਾ, ਉਹ ਵੀ ਦਿੱਕਤ ਕਿਤੇ ਬੰਦਾ ਆ ਨਹੀਂ ਸਕਦਾ। ਜਾ ਨਹੀ ਸਕਦਾ ਤੇ ਹੁਣ ਅਸੀ ਸੋਚਦੇ ਕਿ ਅਸੀਂ ਜਾਈਏ ਬਾਹਰ ਇਨ੍ਹੀ। ਗਰਮੀ ਇਨੀ ਧੁੱਪ ਹੋ ਰਹੀ ਹੈ ਫਿਰ ਉਹ ਵੀ ਬੱਚੇ ਵੀ ਕੀ ਕਰਨ ਵਿਚਾਰੇ।
ਹਾਂਜੀ, ਉਹ ਤਾਂ ਹੈਗੀ ਆ ਗਰਮੀ ਵਿੱਚ ਨਾ। ਬਟ ਮੈਂ ਆਪਣੀ ਬਿੱਟੀ ਨੂੰ ਨੀ ਪਾਈ ਦੀ ਹੈ ਸਾਡੇ ਘਰ ਹੈ ਆ ਏ ਸੀ ਪਰ ਮੈਂ ਬਹੁਤ ਘੱਟ। ਚਲਾਉਂਦੀ ਆ ਰਾਤ ਨੂੰ। ਸਾਰੇ ਚਲਾ।
ਰਾਤ ਵੇਲੇ ਬੰਦਾ ਥੋੜ੍ਹਾ ਚਲਾ ਲਵੇ ਹਾਂ ਤੋ ਗਰਮੀ। ਧੁੱਪ ਵੇਲੇ ਹੁੰਦਾ ਹੈ ਦੁਪਹਿਰੀ। ਅਤੇ ਬੰਦਾ ਇੱਕ ਘੰਟਾ ਡੇਢ ਘੰਟਾ ਚਲਾ ਕੇ ਸੋ ਜਾਵੇ ਉਹ ਠੀਕ ਆ ਰੈਸਟ ਕਰ ਲਵੇ ਬੰਦਾ।
ਬਸ ਮੈਮ ਉਸ ਤੋਂ ਬਾਅਦ ਮੈਂ ਸ਼ਾਮ ਵੇਲੇ ਗੈਲਰੀ ਦਾ ਬੂਹਾ ਖੋਲ ਦਿੰਦੀ ਹਾਂ ਤੇ ਥੋੜੀ ਬਹੁਤ ਤਾਜ਼ੀ ਹਵਾ ਆ ਜਾਂਦੀ ਹੈ ਬਾਹਰੋਂ। ਉਸ ਤੋਂ ਬਾਅਦ ਮੈਂ ਰਾਤੀ ਵੀ ਜਿਆਦਾਤਰ ਮੈਂ ਸੋਚਦੀ ਹਾਂ ਕਿ ਕੂਲਰ ਲਗਾਵਾਂ ਏਸੀ ਨਾ ਲਗਾਵਾਂ।
ਹਾਂਜੀ ਹਾਂਜੀ ਹਾਂਜੀ ਪਰ ਕੂਲਰ ਬਹੁਤ ਆਵਾਜ਼ ਕਰਦਾ।
ਹਾਂਜੀ ਉਹ ਤਾਂ ਹੈ ਉਹ ਆਵਾਜ਼ ਕਰਦਾ ਬਟ ਇਹ ਕਿ ਕੂਲਰ ਤੇ ਹਰ ਕਿਸੇ। ਘਰ ਹੋਰ ਹੁੰਦਾ ਆ ਕਿ ਹਾਂ ਚੱਲ ਮਿਲ ਜਾਏਗਾ ਕੂਲਰ ਪਰ ਏ ਸੀ ਕਿਸ ਦੇ ਘਰ ਹੈ। ਕਿਸੇ ਦੇ ਘਰ ਨਹੀਂ।
ਨਾ, ਨਾ, ਨਾ, ਨਾ ਪਰ ਏਸੀ ਦਾ ਇੰਨਾ। ਏਸੀ ਦਾ ਇੱਕ ਚੀਜ਼ ਤਾਂ ਹੈ ਚੰਗੀ ਸੁੱਖ ਹੈ ਕਿ ਵੀ ਆਵਾਜ਼ ਨਹੀਂ ਕਰਦਾ ਅਤੇ ਪੂਰਾ ਰੂਮ ਠੰਡਾ ਕਰ ਦਿੰਦਾ। ਭਾਵੇਂ ਜਿੰਨਾ ਮਰਜ਼ੀ ਦੂਰ ਬੰਦਾ ਸੋਵੇ। ਔਰ ਕੂਲਰ ਦਾ ਇਹ ਹੈ ਕਿ ਅਵਾਜ਼ ਵੀ ਬਹੁਤ ਕਰਦਾ। ਅਤੇ ਜਿ ਤੇ ਜੋ ਸਾਹਮਣੇ ਅੱਗੇ ਸੁੱਤਾ ਹੁੰਦਾ ਉਹਨਾਂ ਨੂੰ ਹਵਾ ਆਉਂਦੀ। ਪਿੱਛੋਂ ਹਵਾ ਨੀ ਆਉਂਦੀ ਮੱਛਰ ਹੋਰ ਵਡਦੇ ਇਹ ਗੱਲ।
ਤ ਹੋ ਗਈ ਹੈ ਤੇ
ਹ ਹ ਹ ਉਹਨਾਂ ਨੂੰ ਫਿਰ ਹਵਾ ਨਹੀਂ ਆਉਂਦੀ ਅਤੇ ਉਹ ਸਾਰੀ ਰਾਤ ਸਿੱਧੇ ਸੋ ਇਹ ਕੁਲਰ ਇੱਧਰ ਨੂੰ ਪੰਖੜੀ ਕਰੋ ਐ ਉੱਧਰ ਨੂੰ ਕਰੋ ਬਸ ਉਹਦੇ ਵਿੱਚ ਹੀ ਨਿਕਲ ਜਾਂਦਾ।
ਅਸੀਂ ਛੋਟੇ ਸੀ ਨਾ ਸਾਡੇ ਘਰ ਏ ਸੀ ਨੀ ਸੀ, ਕੂਲਰ ਸੀ ਮੇਰੇ ਪੇਕੇ ਫੈਮਲੀ ਵਿਚ। ਛੱਤ ਤੇ ਸੋਂਦੇ ਸੀ ਤੇ ਕੂਲਰ ਲਗਾ ਕੇ ਸੌਂਦੇ ਸੀ। ਤੇ ਸਾਡਾ ਉਹੀ ਰਹਿੰਦਾ ਸੀ ਅੱਗੇ ਵੀ ਓਂ ਛੋਟਾ ਭਰਾ ਮੈਂ ਤੂੰ ਅੱਗੇ ਸੋਏ ਚਲ ਏ, ਪਾਗ਼ਲ ਹੈ ਸਾਡੇ ਵੱਲ ਕਰ ਕੂਲਰ ਸਾਡੇ ਵੱਲ ਬੜੀ ਲੜਾਈ ਹੁੰਦੀ ਸੀ।
ਹਾਂਜ
ਹਮੇਸ਼ਾ ਪੱਖੇ ਦੇ ਅੱਗੇ ਸੋਏਗਾ? ਅਸੀਂ ਪਿੱਛੇ ਈ ਸੋਈਏ ਅਸੀਂ ਪਸੀਨੇ ਚ ਮਰੀਏ ਤੂੰ ਅੱਗੇ ਹਵਾ ਦੇ ਅੱਗੇ ਬੈਠਾ ਰਹੇ। ਰੱਬ ਕਰੇ ਬੱਤੀ ਚਲੀ ਜਾਏ ਅਸੀ ਇਝ ਬੋਲਦੇ ਹੁੰਦੇ ਸੀ।
ਹਾ ਹਾ ਹਾ। ਅਸੀਂ ਤਾਂ ਹੀ ਕਰਕੇ ਨਾ, ਅਸੀਂ ਫਿਰ ਏਈ ਹੁਣ ਏ ਸੀ ਵੈਸੇ ਹੈ ਇਸ ਵਾਸਤੇ ਅ ਸਹੀ ਹੈ ਵ ਜ਼ਿਆਦਾਤਰ ਤੇ ਏ ਸੀ ਹੀ ਲੱਗ ਗਿਆ ਰਿਆ ਕਰ ਨਾ ਆਵਾਜ਼ ਕਰਦਾ, ਨਾ ਉਹਨਾਂ ਦੇ ਰੂਮ ਨੂੰ ਪੂਰੇ ਨੂੰ ਠੰਡਾ ਕਰ ਦਿੰਦਾ ਭਾਵੇਂ ਜਿੰਨਾ ਮਰਜ਼ੀ ਦੂਰ ਸੋਵੋ ਨਾ ਮੱਛਰ ਨਾ ਮਖ ਕਿ ਕਿਸੇ ਦਾ ਉਹ ਨੀ ਇਹ ਚੀਜ਼ ਦਾ ਤਾਂ ਚੰਗਾ ਹੈ ਉਹਦੇ ਚ ਫੇਰ ਏ ਦਿੱਕਤ ਏ। ਤੇ ਗਰਮ ਤੇ, ਤੇ ਕੂਲਰ ਨਾ ਥੋੜਾ ਟਾਈਮ ਰੁਕ ਕਹਿੰਨਾ ਫਿਰ ਉਹ ਤੁਹਾਨੂੰ ਪਤਾ ਨਾ ਫਿਰਸਟੇਸ਼ਨ ਕਰ ਦਿੰਦਾ ਏ, ਉਮਸ ਕਰ ਦਿੰਦਾ ਏ ਘਰ ਚ। ਫਿਰ ਦਿੱਕਤ ਕਰਦੈ ਬੋਤ ਚਿਪ, ਚਿਪ ਵਾਲਾ ਹੋ ਜਾਂਦਾ।
ਕੂਲਰ ਜਗ੍ਹਾ ਵੀ ਬੜੀ ਘੇਰਦਾ ਆ।
ਬਹੁਤ ਜਗ੍ਹਾ ਵੀ ਘੇਰਦਾ ਨਾਲੇ ਚਿਪ, ਚਿਪ ਵਾਲਾ ਹੋ ਜਾਂਦਾ ਸ ਮੌਸਮ ਨਾ ਤੇ ਫਿਰ ਉਹਦੇ ਚ ਬਹੁਤ ਦਿੱਕਤ ਕਰਦਾ।
ਮੈਨੂੰ ਸਫ਼ਾਈ ਕਰਨੀ ਪੈਂਦੀ ਹੈ ਮੈਨੂੰ ਪਹਿਲੇ ਕੂਲਰ ਇੱਧਰ ਕਰ, ਕੂਲਰ ਉੱਧਰ ਕਰ ਫਿਰ ਨਾ ਕੂਲਰ ਇੱਕ ਟਾਈਪ ਦੇ ਟੇਬਲ ਬਣ ਜਾਂਦਾ ਹੈ ਜੋ ਮੇਰੇ ਘਰ ਬਣਿਆ ਹੋਇਆ।
ਹਾਂ, ਉਹ ਤੇ ਹਾਂ ਹੀ ਸਹੀ ਗੱਲ ਆ ਫੇਰ?
ਪੈਲੇ, ਇੱਕ ਚੀਜ਼ ਆਏਗੀ, ਫਿਰ ਦੋ ਆਏਗੀ, ਫਿਰ ਤੇੰਨ ਆਏਗੀ, ਫਿਰ ਹੌਲੇ ਹੋਲੇ ਹੋਲੇ ਹੋ ਤੇ ਉਹ ਪੂਰਾ ਭਰ ਜਾਂਦਾ ਹੈ ਉੱਥੇ ਤੱਕ ਦਾ।
ਹੁੰ।
ਚੱਕਰ ਤੋਂ ਨਹੀਂ ਹੋਏਗਾ? ਕੁਛ ਚੀਜਾਂ ਤਾ ਆਪਣੀ ਥਾਂ ਤੇ ਪਈ ਰਹਿਨਗੀਆਂ, ਜਦੋਂ ਕੂਲਰ ਰੱਖਣ ਦੀ ਦੇਰ ਹੁੰਦੀ ਫੇਰ ਨਿੱਕੀ, ਨਿੱਕੀ ਚੀਜ਼ ਅੰਦਰ ਰੱਖਦਾ ਏ। ਕੋਈ ਏਥੇ ਲੋੜ ਪੈਣੀ ਹੈ ਪਾਊਡਰ ਦੀ? ਇੱਥੇ ਰੱਖਦੇ ਪਾਊਡਰ। ਕਰੀਮ ਵੀ ਇੱਥੇ ਰੱਖਦੇ ਕਰੀਮ, ਇਹ ਚੀਜ਼ ਹੋ ਜਾਂਦੀ, ਕੰਘੀ ਇੱਥੇ ਰੱਖਦੇ।
ਨਾ, ਸਹੀ ਗੱਲ ਆ ਅਸੀਂ ਸੋਚਦੇ ਕਿਂ ਬਾਹਰ ਰੱਖਿਆ ਇਹਨਾਂ ਦਾ ਸਮਾਨ ਹੈ ਖਲੇਰਾ ਚੁੱਕੀਏ। ਤੇ ਉਹ ਅਲੱਗ ਹੀ ਹਿਸਾਬ ਹੈ ਉਹਦਾ ਤਾਂ ਹੀ ਕਰਕੇ ਮੈਂ ਅਸੀਂ ਸੋਚ ਜਿਹੜੇ ਸੀਗੇ ਕਿ ਅਸੀਂ ਬੱਚਿਆਂ ਨੂੰ ਲੈ ਜਾਈਏ। ਲੇਕਿਨ, ਗਰਮੀ ਇੰਨਾ ਵੇਦਰ ਚੇਂਜ ਹੋ ਰਿਹਾ ਤੇ ਕੱਲ ਕਿੰਨੀ ਹਨੇਰੀ ਆਈ, ਐਨੀ ਹਨੇਰੀ ਆਈ ਕੱਲ। ਥੋੜ੍ਹਾ ਜਾ ਥੱਲੇ ਗਏ ਸੀਗੇ, ਗਏ ਸੀਗੇ ਤੋ ਬਸ ਐਨੀ ਹਨੇਰੀ ਆਈ ਵਾਪਸ ਆ ਗਿਆ ਦੱਸੋ? ਕੋਈ ਕੰਮ ਵੀ ਨਹੀਂ ਬਣਿਆ।
ਸਈ, ਸਾਡੇ ਇਧਰ ਦਾ ਮੌਸਮ ਹੀ ਬੜਾ ਖਰਾਬ ਹੈ ਗਰਮੀ ਇਹ ਕਹਿੰਦੇ ਆ ਪਹਾੜੀ ਇਲਾਕੇ ਗਰਮੀ ਨੀ ਹੁੰਦੀ ਪਰ ਪੜੀ ਹੁੰਦੀ ਇ ਪਹਾੜੀ ਇਲਾਕੇ ਚ ਗਰਮੀ।
ਬਹੁਤ ਹੁੰਦੀ ਹੈ, ਸਹੀ ਗੱਲ ਆ ਤੇ ਮਿੰਨ ਚੰ ਏਨਾ ਵੇਦਰ ਚੇਂਜ ਹੋ ਗਿਆ। ਫਿਰ ਵਾਪਿਸ ਆ ਗਏ ਤੇ ਹੁਣ ਅਸੀਂ ਪਲੈਨਿੰਗ ਕਰ ਰਹੇ ਸੀ ਕਿ ਕਿੱਥੇ ਜਾਈਏ? ਕਿਵੇਂ ਜਾਈਏ ਵੇਦਰ ਏਕ ਸੈਕਿੰਡ ਚ ਚੇਂਜ, ਏਕ ਸੈਕ ਪਤਾ ਈ ਨੀ ਲੱਗਦਾ ਕਦੋਂ ਕਿਸ ਟੈਮ ਠੀਕ ਐ, ਕਿਸ ਟੈਮ ਨਹੀਂ ਆ?
ਹਾਂਜੀ, ਉਹ ਤਾਂ ਹੈ ਹੀ ਇਕਦਮ ਝੱਟ ਗਰਮੀ ਹੋ ਜਾਂਦੀ, ਝੱਟ ਮੌਸਮ ਠੀਕ ਹੋ ਜਾਂਦਾ ਆ। ਸਾਡੇ ਏਧਰ ਇੱਕੋ ਵਾਰੀ ਬਾਰਿਸ਼ ਆਈ ਹੈ।
ਓਸ ਦਿਨ ਵੀ ਅਸੀਂ ਐ, ਨਿਕਲੇ ਘਰੋਂ ਗੱਡੀ ਸੀਗੀ, ਗੱਡੀ ਕੀਤੀ ਸੀਗੀ। ਤੇ ਅਸੀਂ ਗੱਡੀ ਕੀਤੀ ਤੇ ਉਹ ਨਿਕਲੇ ਘਰੋਂ ਰੈਪੀਡੋ ਕੀਤੀ ਤੇ ਅਸੀਂ ਗਏ। ਤੇ ਤੁਸੀਂ ਮੰਨੋਗੇ ਰਸਤੇ ਚ ਇੰਨੀ ਤੇਜ਼ ਹਨੇਰੀ ਆਈ, ਪੂਰੀ ਗੱਡੀ ਹਿੱਲ ਗਈ! ਔਰ ਤੁਹਾਨੂੰ ਪਤਾ ਹਨੇਰੀ ਦੇ ਇੰਨੀ ਤੇਜ਼ ਹਨੇਰੀ ਸੀ ਸਾਰੇ ਔਰ ਇੱਕ-ਦੋ ਅੱਗੇ ਜਾ ਕੇ ਐਕਸੀਡੈਂਟ ਵੀ ਹੋਇਆ ਸੀ ਹਨੇਰੀ ਕਰਕੇ ਵੈਦਰ ਕਰਕੇ।
ਨੌ
ਪੂਰੀ ਗੱਡੀ ਹੀ ਹਿੱਲ ਗਈ ਸੀ ਤੇ ਫਿਰ ਅਸੀਂ ਆਖਿਆ ਭਾਈ ਨੂੰ ਬਈ ਤੁਸੀਂ ਬਹੁਤ ਧੀਰੇ। ਚਲਾਓ ਸਲੋ ਚਲਾਓ ਹਨੇਰੀ ਬਹੁਤ ਤੇਜ਼ ਚਲਦੀ ਪਈ ਏ
ਡਰ ਵੀ ਲੱਗਦਾ ਹੈ ਅੰਦਰੋਂ ਘਬਰਾਹਟ ਵੀ ਹੁੰਦੀ ਹੈ ਹਾਏ ਗੱਡੀ ਹਿਲ ਰਹੀ ਹੈ।
ਹਾਂਜੀ, ਪੂਰੀ ਗੱਡੀ ਹਿੱਲ ਗਈ ਸੀਗੀ ਹਨੇਰੀ ਕਰਕੇ।
ਘਾਟ ਬਣਾਉਂਦੀ ਅੰਦਰੋਂ ਫਿਰ ਉਹ ਗਾਵਾਂ
ਹਾਂਜੀ।
ਹਰ ਕੂਜੀ ਕਿਸੇ ਤਰੀਕੇ ਦਾ।
ਉਹੀ ਫਿਰ ਉਸ ਕਰਕੇ ਹੀ ਹੋ ਰਿਹਾ ਸੀ ਕਿ ਯਾਰ। ਵੇਦਰ ਮਿੰਟ, ਮਿੰਟ ਬਾਅਦ ਚੇਂਜ ਹੋ ਰਿਹਾ ਤੇ ਹੁਣ। ਅਗਰ ਬਾਹਰ ਨਿਕਲੀਏ ਤਾਂ ਕਿਵੇਂ ਨਿਕਲੀਏ, ਉਸ ਦਿਨ ਜਿਵੇਂ ਉਹ ਅੱਖੋਂ ਹੋਇਆ ਨਾ ਉਹ ਹਨੇਰੀ ਵਾਲਾ ਹਾਲ। ਤੇ ਗੱਡੀ ਪੂਰੀ ਹਿੱਲ ਗਈ ਸੀ ਤੇ ਕੱਲ ਵੀ ਪੂਰੀ ਹਨੇਰੀ ਰਹੀ ਹੈ।
ਹਨੀ ਬਿੱਲ ਹਾਂਜੀ, ਪਰ ਜਾਣ ਦਾ ਵੀ ਮਨ ਕਰਦਾ ਇੱਕ ਵਾਰੀ ਆਪਣੇ ਹੋ ਜਾ ਨਾ ਕੋਈ ਸੁਪਣੇ ਨਾਲ ਕੋਈ ਹਾਦਸਾ ਮਤਲਬ ਹਿਲ ਜੇ ਗੱਡੀ-ਗੁੱਡੀ ਐਕਸ ਤਾਂ ਵੀ ਜਾਂਦੇ ਹੀ ਹਨੇਰੀ ਫਿਰ ਆ ਗਈ ਏ।
ਏਂ ਹਨੇਰੀ। ਹਨੇਰੀ 'ਚ ਜਿੰਨੀ ਮਿੱਟੀ-ਧੂੜ ਉੱਡ ਰਹੀ ਸੀ ਜੋ ਅੱਖਾਂ 'ਚ ਪੈ ਰਹੀ ਸੀ ਨਾ ਰਸਤਾ ਨਜ਼ਰ ਆਵੇ ਨਾ ਕੁਛ ਚੱਜ ਨਾਲ ਦੇਖ ਨਾ ਚੱਲ ਸਕਦਾ ਬੰਦਾ ਨਾ ਘਰ 'ਚ ਵੀ ਸਾਰੀ ਮਿੱਟੀ-ਮਿੱਟੀ ਉਡ ਕੇ ਆਉਂਦੀ ਪਈ ਸੀ ਹਨੇਰੀ ਵਿੱਚੋਂ ਬੜਾ ਵੈਦਰ ਚੇਂਜ ਹੋ ਰਿਹਾ ਬਹੁਤ ਹਾਲ ਖ਼ਰਾਬ।
ਹਾਂ ਬਸ ਜ਼ਿਆਦਾ ਉਹ ਇੰਨਾ ਇੰਨਾ ਆ।
ਗਰਮੀ ਬਹੁਤ ਜ਼ਿਆਦਾ ਪਈ ਬਹੁਤ ਜ਼ਿਆਦਾ ਪਈ ਦੀ।
ਜਿੰਨਾ ਮਰਜ਼ੀ ਪਾਣੀ ਪੀਓ ਸ਼ਰਬਤ ਪੀਓ ਰੂਹ ਅਫਜਾ ਪੀਓ ਢੇਡਾ ਫਨਾ ਪਰ ਭੁੱਖ ਨੀ ਲੱਗਦੀ ਹੈ, ਫਿਰ ਉਹ ਹਾਰ ਕੇ ਚਾਹ ਹੀ ਪੀਣੀ ਪੈਂਦੀ ਹੈ ਡੇਢ਼ ਅਫਰ ਤੇ
ਬਿਲਕੁਲ ਬਿਲਕੁਲ, ਇਨੀ ਹਾਲ ਹੋਇਆ ਪਿਆ ਘਰ 'ਚ! ਸੋਚ ਰੇ ਆ ਚਲੋ ਨਿੰਬੂ-ਪਾਣੀ ਬਣਾ ਲਈਏ। ਜਾਂ ਜਲਜੀਰਾ ਬਣਾ ਦਿੱਤੇ ਪਰ ਉਹ ਬੱਚੇ ਪੀਂਦੇ ਹੀ ਨਹੀਂ ਉਹਨੂੰ!
ਬਿਲਕੁਲ, ਬਿਲਕੁਲ! ਸਾਰੇ ਬੱਚਿਆਂ ਦਾ ਇਹੀ ਹਾਲ ਹੈ। ਛੁਟੀਆਂ ਨੇ ਬੱਚੇ ਹੋਰ ਸਾਨੂੰ ਦੁਖੀ ਕਰਦੇ ਆ। ਸਕੂਲ ਤੇ ਮੈਡਮਾਂ ਦੇ ਡਰ ਨਾਲ ਖਾ ਕੇ ਆਉਂਦੇ ਆ।
ਹਾਂਜੀ-ਹਾਂਜੀ, ਵੈਦਰ ਕਰਕੇ ਨਾ ਖਾਣ ਪੀਂਦਾ ਵੀ ਹੋ ਨਹੀਂ ਰਿਹਾ ਕੁਝ।
ਨਾ ਨਾ ਬਿਲਕੁਲ ਨੀ ਅਸੀਂ ਅੱਜ ਮਿਕਸ ਵੈਜ ਬਣਾਈਏ ਬਟ ਹੈ ਹੀ ਨੀ ਹੈ। ਨੂੰ ਖਾਣ ਦੇ ਰੋਟੀ, ਮਾਨ ਹੀ ਨੀ ਹੈ ਗਰਮੀ ਦੇਖ ਕਿ ਬਸ ਠੰਡਾ ਪਾਣੀ ਦਈ ਜਾਓ ਢਿੱਡ ਆਕਰ ਜਾਂਦੇ ਆ।
ਉਹੀ ਤਾਂ ਗੱਲ ਕਹਿ ਰੇ ਹੁਣ ਮੈਂ ਉਹਨੂੰ ਮੈਂ ਕਿਹਾ ਨਿੰਬੂ-ਪਾਣੀ ਬਣਾ ਦਿੰਦੀ ਹਾਂ। ਤੇ ਵਧੀਆ ਮੈਂ ਨਿੰਬੂ ਪਾਣੀ ਬਣਾਉਣ ਲੱਗੀ ਸੀ ਵਧੀਆ ਚ ਬਣਾਇਆ ਸਾਰਾ ਕੁਝ ਵਧੀਆ ਬਣਾਇਆ ਬੱਚਿਆਂ ਨੂੰ ਤੇ ਉਹਨਾਂ ਨੂੰ ਕਹਿੰਦੇ ਨਾ ਅਸੀਂ ਪੀਣਾ ਹੀ ਨਹੀਂ ਹੈ। ਦੱਸੋ ਉਹਨੂੰ ਕੀ ਕਰੀਓ? ਉਹਨਾਂ ਨੂੰ ਦੇਣ ਉਹਨੂੰ ਕਹਿੰਦੇ ਹੈ ਚੰਗਾ ਹੈ ਤੁਹਾਡੇ ਵਾਸਤੇ।
ਹਾਂਜੀ, ਨਿੰਬੂ ਪਾਣੀ ਕੈਂਸਰ ਹੋ ਜਾਂਦਾ ਉਹ ਪਾਣੀ ਕੌੜਾ ਹੋ ਜਾਂਦਾ ਉਹ ਜਦੋਂ ਬਣਾਓ ਤੇ ਫਿਰ ਪੀਣਾ ਹੀ ਪੈਂਦਾ ਆ।
ਫਿਰ ਉਹੀ ਤੇ ਗੱਲ ਹੈ ਜ਼ਿਆਦਾ ਦੇਰ ਅਸੀਂ ਰੱਖ ਵੀ ਨੀ ਸਕਦੇ ਉਹਨਾਂ ਨੂੰ ਬਣਾ ਕੇ ਹਨਾ? ਤੇ ਉਸਨੂੰ ਪੀਣਾ ਪੈਂਦਾ, ਤੇ ਉਸ ਕਿਹਨੇ ਤਾਂ ਬੱਚੇ ਕਹਿੰਦੇ ਨਾ ਉਹ ਨੱਕ-ਸੁਣੋਕੀ ਕਰਦੇ ਨੇ। ਬੱਚੇ ਪੀਂਦੇ ਹੀ ਨਹੀਂ ਗਰਮੀ ਇੰਨੀ ਪੈ ਰਹੀ ਮੈਂ ਕਹਿੰਦੀ ਹਾਂ ਥੋੜਾ ਜਿਹਾ ਤੁਹਾਡੇ ਕੋਲ ਨਿੰਬੂ-ਪਾਣੀ ਰਹੇਗਾ ਪਾਣੀ ਪੀਓਗੇ ਉਹਨਾਂ ਚੰਗਾ ਰਹੇਗਾ ਤੁਹਾਡੇ ਵਾਸਤੇ।
ਹਾਂਜੀ, ਬਿਲਕੁਲ ਬਿਲਕੁਲ
ਹਾਂਜੀ, ਹਾਂਜੀ। ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਤੇ ਹਾਂਜੀ-ਹਾਂਜੀ, ਹਾਂਜੀ! ਓਕੇ, ਸਤਿ ਸ਼੍ਰੀ ਅਕਾਲ ਜੀ।